ਹੈਲੋ।
ਹੈਲੋ, ਹਾਂਜੀ, ਸਤਿ ਸ੍ਰੀ ਅਕਾਲ।
ਹਾਂਜੀ, ਸਤਿ ਸ੍ਰੀ ਅਕਾਲ ਜੀ। ਕੀ ਹਾਲ ਹੈ?
ਬਸ ਮੇਰੀ ਤੇ ਵਧੀਆ ਹੈ, ਤੁਸੀਂ ਦੱਸੋ, ਤੁਸੀਂ ਠੀਕ ਹੋ?
ਹਾਂਜੀ, ਹਾਂਜੀ ਅਸੀਂ ਵੀ ਠੀਕ ਹਾਂ।
ਹੋਰ, ਇੰਨੀ ਗਰਮੀ ਹੋਈ ਦੀ ਹੈ।
ਹਾਂਜੀ, ਹਾਂਜੀ ਸਾਡੇ ਇੱਥੇ ਵੀ ਬਹੁਤ ਗਰਮੀ ਹੈ। ਬ ਗਰਮੀ ਹੋ ਗਈ ਹੈ, ਮੌਸਮ ਬਹੁਤ ਜ਼ਿਆਦਾ। ਗਰਮ, ਪਿੱਛੇ ਤਾਂ ਠੀਕ ਸੀ ਮੌਸਮ ਬਾਰਿਸ਼ ਹੋ ਜਾਂਦੀ ਸੀ ਨਾ ਵਿੱਚ ਤੇ ਮੌਸਮ ਨੂੰ ਫ਼ਰਕ ਪੈ ਜਾਂਦਾ ਸੀ। ਪਰ ਹੁਣ ਕੁਛ ਦਿਨ ਤੋਂ ਤੇ ਬਹੁਤ ਜ਼ਿਆਦਾ ਗਰਮੀ ਹੋਦੀ ਹੈ।
ਹਾਂ, ਏ। ਇੱਥੇ ਵੀ ਕਾਫ਼ੀ ਗਰਮੀ ਹੋਈਦੀ ਹੈ, ਦੁਪਹਿਰੇ ਤੇ ਬਹੁਤ ਹੀ ਜ਼ਿਆਦਾ ਹੋ ਜਾਂਦੇ ਨੇ, ਦੁਪਹਿਰੇ ਤੇ ਮਤਲਬ ਬੈਠਿਆ ਤੱਕ। ਜਾਂਦਾ ਔਰ ਹੁਣ ਸ਼ਾਮ ਹੋਈਏ ਤੇ ਸ਼ਾਮੀ। ਥੋੜ੍ਹੀ ਜਿਹੀ ਕੀ ਪਤਾ ਸਾ, ਕਿੱਥੇ ਆਸ ਪਾਸ ਬਾਰਿਸ਼ ਪੈ ਰਹੀ ਹੋਏ? ਤੇ ਵਧੀਆ ਹੋਇਆ ਤਾਂ ਮੈਂ ਛੱਤ ਤੇ ਈ ਰੀ ਹਵਾ ਚਲਦੀ ਪਈ ਐ। ਤੇ ਸ਼ਾਮੀ ਹਨੇਰੀ ਵੀ ਆ ਰਹੀ ਸੀ। ਹਾਂ ਤੇ ਕਾਫ਼ੀ ਸਹੀ ਹੋਏ ਦਾ ਹੁਣ ਤੇ, ਦੁਪਹਿਰੇ ਹੋ ਜਾਂਦੀ ਜ਼ਿਆਦਾ।
ਅੱਛਾ। ਅੱਛਾ, ਅੱਛਾ ਹੋਰ ਅੱਛਾ ਹੋਰ ਹੋ ਗਏ ਸੀ ਵਿਹਲੇ?
ਹਾਂਜੀ, ਵਿਹਲੇ ਤੇ ਹੋ ਗਏ ਬਸ ਹੁਣ ਸ਼ਾਮ।
ਅੱਛਾ।
ਕੀ ਸ਼ਾਮੀ ਦਾ ਇੰਤਜ਼ਾਮ ਕਰਨਾ ਸੀ ਖਾਣ ਦਾ।
ਅੱਛਾ, ਹਾਂ ਬਣਾਉਣ ਲੱਗੇ ਹੋਏ ਕੁਛ ਹਾਂ, ਤੇ ਆ ਸ਼ਾਮ। ਭੁੱਖ ਲੱਗ ਜਾਂਦੀ ਹੈ, ਦਿਨ ਵੱਡੇ ਨੇ ਨਾ।
ਹਾਂਜੀ, ਤੁਸੀਂ ਕੀ ਕਰ ਰਹੇ ਸੀ।
ਬਸ ਐ ਵੀ ਬਸ ਕੋਈ ਸ਼ਾਮ ਦਾ ਚਾ ਨਾਸ਼ਤਾ ਕਰਕੇ ਵੇਲੀ ਹੋਈ ਸੀ ਕੰਮ ਕਰਨਾ ਸੀ ਹੁਨ ਗੁੜੀਆਂ ਵੀ ਲੈ ਕੇ ਬੈਠੀ ਹੋਈ ਸੀ, ਤੇ ਹੋਰ ਤੁਸੀ ਕੀ ਕਰਦੇ ਸੀ।
ਹੂੰ-ਹੂੰ। ਮੈਂ ਕੁਛ ਨੀ ਮੈਂ ਨਾ ਓਨਲਾਈਨ ਸ਼ੋਪਿੰਗ ਕਰ ਰਈ ਸੀ ਓ ਮੈਂ ਕੱਪ ਕੱਪੜੇ ਡਿਸਾਈਡ ਕਰ ਰੀ ਸੀ ਲੈਣ ਵਾਸਤੇ ਹੁਨ ਗਰਮੀਆਂ ਦੀ ਨਾ ਸ਼ੋਪ ਪਿੰਗ ਕੀਤੀ ਨੀ ਤੇ ਮੈਂ ਥੋੜਾ ਗਰਮੀ ਦੀ ਕ ਕੱਪੜੇ ਖ਼ਰੀਦ ਲਾਂ ਥੋੜ੍ਹੀ
ਅੱਛਾ।
ਆਨਵ
ਅੱਛਾ ਤੁਸੀਂ ਔਨਲਾਈਨ ਸ਼ੋਪਿੰਗ ਕਰਦੇ ਤੁਸੀਂ ਔਫਲਾਈਨ ਸ਼ੋਪਿੰਗ ਨੀ ਕਰਦੇ।
ਨਈ ਮੈਂ ਨਾ ਔਨਲਾਈਨ ਹੀ ਕਰ ਲੈਨੀ ਆਂ ਔਫਲਾਈਨ ਮੈਂ ਤਾਂ ਕਰਨੀ ਆ ਜਦੋਂ ਬਹੁਤ ਜ਼ਾਦਾ ਅਹ ਜਿਵੇਂ ਕੱਪੜਾ ਬਿਲਕੁਲ ਵੇਖ ਕੇ ਲੈਨਾ ਹੁੰਦਾ ਏ ਜਿਵੇਂ ਕਿਸੇ ਵਿਆਹ ਫੰਕਸ਼ਨ ਵਗੈਰਾ ਹੋ ਗਿਆ ਨਾ। ਤੇ ਮੈਂ ਔਫਲਾਈਨ ਕਰਨੀ ਆ ਵੈਸੇ ਤੇ ਮੈਂ ਔਨਲਾਈਨ ਹੀ ਕਰ ਲੈਂਨੀ ਆਂ ਬਾਕੀ ਨਾ ਔਨਲਾਈਨ ਨਾ ਬੜੀ ਤਾਂਈ ਐਨੀ ਦੇਖੋ ਗਰਮੀ ਇੰਨੀ ਹੋਈਦੀ ਐ। ਬਾਰ ਬਿਲਕੁਲ ਜਾਣ ਦਾ ਮਨ ਕਰਦਾ ਨਈ ਐ, ਸ਼ਾਮ ਵੇਲੇ ਵੀ ਅਗਰ ਅਸੀਂ ਨਿਕਲਨੇ ਆਂ ਤੇ ਪਸੀਨੇ ਫੇਰ ਵੀ ਆਂਦੇ ਆ, ਤੇ ਨਿਕਲਿਆ ਬਿਲਕੁਲ ਨੀ ਜਾਂਦਾ ਔਰ ਕਿਸੇ-ਕਿਸੇ ਕੋਈ ਹੈ ਵੀ ਨੀ ਜਿਦੇ ਨਾਲ ਚਲੀ ਜਾਵੇ। ਤੇ ਸਭ ਬਿਜ਼ੀ ਰੈਂਦੇ ਆ, ਤੇ ਫੇਰ ਮੈਂ ਔਨਲਾਈਨ ਈ ਕਰ ਲੈਂਨੀ ਆਂ ਆਪਨੇ ਆਪ ਆਪਨੀ ਪਸੰਦ ਦਾ ਫਿਰ ਮੈਨੂੰ ਮਿਲ ਵੀ ਜਾਂਦਾ ਐ ਨਾ। ਖੁਦ ਦੇ ਪਸੰਦ ਦਾ ਵੀ ਫਿਰ ਮਿਲ ਜਾਂਦਾ ਏ, ਤੇ ਫਿਰ ਔਡਰ ਕਰਲੋ ਫਿਰ ਘਰ ਈ ਤਾਨੂੰ ਮਿਲ ਜੇਗਾ। ਐ ਹੋ ਜਾਂਦਾ ਏ, ਹੂੰ ਮੈਂ ਤੇ ਫਿਰ ਔਨਲਾਈਨ ਈ ਕਰ ਲੈਂਨੀ ਆਂ।
ਬਟ ਮੈਨੂੰ ਨਾ ਐਨਾ ਵਿਸ਼ਵਾਸ ਨੀ ਹੈਗਾ ਟਰਸਟ ਨੀ ਹੈਗਾ ਏਹਦੇ ਤੇ ਨਾ ਸ਼ੋਪਿੰਗ ਤੇ ਮੈਂ ਘੱਟ ਈ ਕਰਦੀ ਆ। ਪੈਲੇ-ਪੈਲੇ ਤੇ ਮੈਂ ਵੀ ਕਰ ਲੈਂਦੀ ਸੀ।
ਅੱਛਾ-ਅੱਛਾ।
ਤੇ ਦੇਖੋ ਨਾ ਕਈ ਵਾਰੀ ਇੰਝ ਹੁੰਦਾ ਐ ਕਿ ਸਾਨੂੰ ਸਮਾਨ ਪਸੰਦ ਆ ਜਾਂਦਾ ਏ ਦੇਖੋ ਜੇ ਕੋਈ ਕੱਪੜਾ ਈ ਲੈਨਾ ਐ। ਪਰ ਓ ਚੀਜ਼ ਨਾ ਹੁਨ ਘਰ ਆ ਕੇ ਕੱਪੜਾ ਕਿਵੇਂ ਦਾ ਹਾਂ ਰਿਟਰਨ ਹੋ ਜਾਂਦਾ ਠੀਕ ਏ, ਪਰ ਕਈ ਕੋਈ ਐਪ ਤੇ ਨਈ ਵੀ ਹੁੰਦਾ। ਤੇ ਇੱਕ ਵਾਰੀ ਮੈਂ ਮੰਗਵਾਇਆ ਸੀ ਕੁੜਤਾ ਨਾ ਹਾਂ ਦੇਖੋ ਜੇ ਮੈਂ ਕੁੜਤੀ ਮੰਗਵਾਈ ਸੀ ਦੇਖਣ ਚ ਬੜੀ ਸੋਹਣੀ ਸੀ ਰੰਗ ਬੋਤ ਸੋਹਣਾ ਲੱਗਦਾ ਪਿਆ ਸੀ, ਤੇ ਓ ਜਦੋਂ ਮੈਂ ਵੀ ਆਈ, ਤੇ ਜਦੋਂ ਘਰ ਆਈ ਤੇ ਮੈਂ ਜਦੋਂ ਓਨੂੰ ਖੋਲ ਕੇ ਦੇਖਿਆ, ਤੇ ਜਦੋਂ ਮੈਂ ਓ ਮਤਲਬ ਕਿ ਇੱਕ ਧੋ ਚ ਈ ਖਰਾਬ ਹੋ ਗਈ ਸਮਝੋ ਤੁਸੀਂ ਨਾ ਕੱਪੜਾ ਬੜਾ ਬੇਕਾਰ ਕੱਪੜਾ ਕੱਪੜਾ ਸੀ ਮੈਂਗਾ ਵੀ ਏਨਾ ਆਇਆ ਹੋਰ ਓਦੇ ਚ ਕੋਈ ਓਪਸ਼ਨ ਈ ਨੀ ਸੀ ਕਿ ਰਿਟਰਨ ਪਾ ਦੀਏ ਅਸੀਂ।
ਹਾਂਜੀ, ਹਾਂ ਕਈ-ਕਈ ਹਾਂ, ਹਾਂ ਕਈ-ਕਈ ਐਪ ਹੁੰਦੀ ਐ ਐਵੇਂ ਦੀ, ਜਿਵੇਂ ਕੋਈ ਐਪ ਬੋਤ ਅੱਛੀ ਹੁੰਦੀ ਏ। ਬਰੈਂਡ ਬੋਤ ਅੱਛੀ ਹੁੰਦੀ ਏ, ਤੇ ਓਨਾਂ ਤੋਂ ਮੰਗਾਓ ਤੇ ਫੈਬਰਿਕ ਵੀ ਨਾ ਥੱਲੇ ਲਿਖਿਆ ਹੁੰਦਾ ਏ। ਕੀ ਏਹ ਵਾਲਾ ਇਕ ਤਾ ਹੈਗਾ ਏ, ਤੇ ਮੈਂ ਤੇ ਜ਼ਿਆਦਾਤਰ ਨਾ ਫੈਬਰਿਕ ਦੇਖ ਕੇ ਔਰ ਐਹ ਵੇਖ ਕੇ ਮੰਗਵਾਨੀ ਆਂ ਕੀ ਏਦੇ ਅੰਦਰ ਰਿਟਰਨ ਪੋਲਿਸੀ ਹੈਗੀ ਏ ਨਈ ਹੈਗੀ। ਮਤਲਬ ਅਸੀਂ ਮੈਂ ਰਿਟਰਨ ਕਰ ਸਕਦੀ ਆਂ ਨਈ ਕਰ ਸਕਦੀ। ਮੈਂ ਤੇ ਜ਼ਾਦਾ ਤੇ ਐਹ ਵੇਖ ਕੇ ਕਰਦੀ ਆਂ, ਹਾਂ ਤੇ ਮੈਨੂੰ ਤੇ ਕਾਫ਼ੀ ਹਾਂ ਓ ਐ ਨੀ ਮੈਂ ਇੱਕ ਪਲੇੈਟਫੋਮ ਤੋਂ ਮੰਗਵਾਨੀ ਆਂ ਮੈਂ ਨਾ ਡਿਫਰੈਂਟ-ਡਿਫਰੈਂਟ ਮਤਲਬ ਕਈ ਸਾਰਿਆਂ ਤੋਂ ਮੰਗਵਾਨੀ ਆਂ। ਤੇ ਐਵੇਂ ਸਬ ਤੋਂ ਡਿਫਰੈਂਟ-ਡਿਫਰੈਂਟ ਵਰਾਇਟੀ ਵੀ ਮਿਲ ਜਾਂਦੀ ਏ ਕਿ ਐਦੇ ਤੇ ਐ ਵਰਾਇਟੀ ਹੈ ਤੇ ਕਦੀ ਕਬਾਰ ਇਹ ਵੀ ਪ ਪਤਾ ਲੱਗ ਜਾਂਦਾ ਹੈ ਕਿ ਐ ਐਪ ਤੇ ਮਹਿੰਗਾ ਮਿਲ ਰਿਹਾ ਤੇ ਐ ਐਪ ਤੇ ਸਸਤਾ ਮਿਲ ਰਿਹਾ ਐ ਤੇ
ਅੱਛਾ।
ਔਰ ਸਭ ਸੇ ਵਧੀਆ ਗੱਲ ਤੁਹਾਨੂੰ ਘਰ ਬੈਠੇ ਮਿਲ ਜਾਂਦਾ ਬਾਕੀ ਤੁਸੀਂ ਰਿਟਰਨ ਵੀ ਕਰ ਸਕਦੇ ਓ। ਔਰ ਵਾਸ਼ ਦਾ ਚੱਕ, ਹਾਂ ਵਾ ਹਾਂ ਤੁਸੀਂ ਵਾਸ਼ ਦਾ ਕਹਿ ਰੇ ਓ ਨਾ ਤੇ ਓ ਨਾ ਥੱਲੇ ਫਿਰ ਜੋ ਜਿਨਾਂ ਨੇ ਲਿਖਤਾ ਹੁੰਦਾ ਏ। ਤੇ ਓਦੇ ਪਹਿਲੇ ਰਿਵਿਊਜ ਵੀ ਪੜ੍ਹ ਲਿਆ ਕਰੋ ਕਿ ਐ ਏਨੂੰ ਕਿੰਨੀ ਰੇਟ ਟਿੰਗ ਦੇ ਰੱਖੀਏ ਫਾਈਵ ਸਟਾਰ ਹੈ ਯਾ ਨੀ ਐ ਔਰ ਜਿਨ੍ਹਾਂ ਨੇ ਖਰੀਦਿਆ ਹੁੰਦਾ ਐ ਨਾ ਤੇ ਓ ਅਪਨੀ ਫੋਟੋ ਵੀ ਪਾਈ ਹੁੰਦੀ ਕਿ ਜਿਵੇਂ ਕਦੀ ਕਵਾਰ ਹੁੰਦਾ ਨਾ ਕਿ ਪਿਕਚਰ ਕੁਛ ਹੋਰ ਦਿਖਾਇਆ ਹੁੰਦਾ ਏ। ਤੇ ਸਾਡੇ ਕੋਲ ਆਂਦਾ ਕੁਛ ਹੋਰ ਏ, ਕਦੀ ਕਵਾਰ ਹੋ ਜਾਂਦਾ ਐਵੇਂ ਤੇ ਲੋਕਾਂ ਨੇ ਪਿਕਚਰਸ ਪਾ ਰਖੀਆਂ ਹੁੰਦੀਆਂ ਕਿ ਐ ਆ ਕੇ ਐਵੇਂ ਦਾ ਦਿਖੇਗਾ, ਮੈਂ ਤੇ ਸਭ ਕੁਛ ਦੇਖ ਕੇ ਪੂਰੀ ਪਿਕਚਰ ਵਗੈਰਾ ਦੇਖ ਕੇ, ਰੇਟਿੰਗਸ ਵਗੈਰਾ ਦੇਖ ਕੇ ਸਭ ਦੀ ਰੇ ਟਿੰਗ ਪੜ੍ਹ ਕੇ ਕੱਪੜਾ ਕਿਵੇਂ ਦਾ ਏ, ਅੱਛਾ ਐ ਨਈ ਐ ਸਭ ਲਿਖ ਓਦੇ ਥੱਲੇ ਜਿਨਾਂ ਨੇ ਲਿੱਤਾ ਹੋਇਆ ਹੁੰਦਾ ਤੇ ਮੈਂ ਤੇ ਸਭ ਐ ਚੀਜ਼ ਵੇਖ ਕੇ ਈ ਮੰਗਵਾਨੀ ਆ ਐਵੇਂ ਮੈਂ ਕਦੀ ਮੰਗਵਾਨੀ ਜਿਵੇਂ ਕਿਸੀ ਤੇ ਮੈਨੂੰ ਅਗਰ ਨਈ ਵਿਸ਼ਵਾਸ ਹੋ ਰਿਆ ਕਿਸੇ ਕੱਪੜੇ ਤੇ ਫੇਰ ਓ ਕੱਪੜਾ ਫਿਰ ਮੈਂ ਖੁੱਦ ਲੈ ਆਨੀ ਆ ਫੇਰ ਬਾਜ਼ਾਰ ਜਾ ਕੇ।
ਅੱਛਾ, ਨਈ ਮੈਨੂੰ ਪਤਾ ਨੀ ਕਿਉਂ ਨੀ ਹੈ ਮੈਨੂੰ ਮੇਰਾ ਐ ਮੰਨਨਾ ਐ ਕਿ ਚਲੋ ਠੀਕ ਏ ਔਨਲਾਈਨ ਸ਼ੋਪਿੰਗ ਵੀ ਅੱਛੀ ਗੱਲ ਏ। ਐਦੇ ਫ਼ੈਦੇ ਵੀ ਬੜੇ ਨੇ ਵੀ ਘਰ ਬੈਠੇ ਸਮਾਨ ਆ ਜਾਂਦਾ, ਤੁਹਾਨੂੰ ਬਾਰ ਗਰਮੀ 'ਚ ਜਾਣਾ ਨੀ ਪੈਂਦਾ। ਜੋ ਮਨ ਕੀਤਾ ਮੰਗਾ ਲਯਾ, ਅੱਜ-ਕੱਲ ਤੇ ਦੇਖੋ ਨਾ ਹੁਨ ਅਸੀਂ ਓਨਲਾਈਨ ਸ਼ੋਪਿੰਗ ਤੇ ਅੱਜ ਤਾਂ ਗਰੋਸਰੀ ਦਾ ਸਮਾਨ ਤੁਸੀਂ ਲੈ ਲੋ। ਕੋਈ ਵੀ ਚੀਜ਼ ਤੁਸੀਂ ਓਨਲਾਈਨ ਘਰ ਬੈਠੇ ਮੰਗਵਾ ਸਕਦੇ ਓ। ਫੈਦਾ ਵੀ ਏ ਸਾਡਾ ਆਨ-ਜਾਨ ਦਾ ਬੜਾ ਬੱਚਤ ਹੋ ਜਾਂਦੀ ਏ ਹੁਨ ਘਰ ਸਮਝੋ ਮਹਿਮਾਨ ਆਣ ਵਾਲੇ ਨੇ। ਕੋਈ ਸਮਾਨ ਅਰਜੈਂਟ ਚਾਈਦਾ ਹੁੰਦਾ ਏ, ਫਟਾਫਟ ਕੀਤਾ ਔਡਰ ਕੀਤਾ ਪੰਜ ਮਿੰਟ 'ਚ ਸਮਾਨ ਤੁਹਾਡੇ ਘਰ ਆ ਜਾਂਦਾ ਏ, ਪਰ ਐਵੇਂ ਜੇੜਾ ਕੱਪੜਾ ਵਗੈਰਾ ਸ਼ੋਪ ਸ਼ਪਿੰਗ ਕਰਨਾ ਓ ਥੋੜ੍ਹਾ ਮੈਨੂੰ ਓ ਲੱਗਦਾ ਐ ਕਿਉਂਕਿ ਅਗਰ ਅਸੀਂ ਬਾਜ਼ਾਰ ਜਾ ਕੇ ਓ ਔਨਲਾਈਨ ਸ਼ੋਪਿੰਗ ਕਰਗੇ ਕੱਪੜਾ ਦੇਖ ਕੇ ਲੈ ਸ ਸਕਦੇ ਆਂ ਅਸੀਂ ਹੱਥ ਲਗਾ ਕੇ ਹਾਂ ਕਿਵੇ ਦਾ ਕੱਪੜਾ ਏ, ਅੱਛਾ ਏ, ਕਿਵੇਂ ਵੇ। ਕਈ ਵਾਰੀ ਇਝ ਹੁੰਦਾ ਕਿ ਅਸੀਂ ਓਨਲਾਈਨ ਸਾਨੂੰ ਕੋਈ ਚੀਜ਼ ਸਸਤੀ ਮਿਲਦੀ ਏ ਤੇ ਓ ਮਹਿੰਗੀ ਮਿਲਦੀ ਏ ਕਈ ਵਾਰ ਇੰਝ ਹੁੰਦਾ ਕਿ ਓਫਲਾਈਨ, ਹਾਂਜੀ ਓਫਲਾਈਨ ਸਸਤੀ ਮਿਲ ਜਾਂਦੀ ਪਰ ਓਨਲਾਈਨ ਓ ਮਹਿੰਗੀ ਮਿਲਦੀ ਏ। ਮਤਲਬ ਕਿ ਦੋਨਾਂ ਦੇ ਈ ਸਾਨੂੰ ਲਾਭ ਵੀ ਬੋਤ ਨੇ ਹਾਾਨੀ ਵੀ ਬੋਤ ਹੁੰਦੀ ਏ।
ਹਾਂਜੀ। ਹਾਂਜੀ-ਹਾਂਜੀ, ਹੁਨ ਤੇ ਜਿਵੇਂ ਐ ਮਸਾਜ ਵਗੈਰਾ ਵੀ ਅ ਘਰੇ ਈ ਹੋ ਜਾਂਦੀ ਏ, ਮਸਾਜ ਵਾਲਿਆਂ ਨੂੰ ਬੁ ਬੁਲਾ ਲੋ। ਤੇ ਤੁਹਾਡੀ ਘਰ ਈ ਮਸਾਜ ਕਰ ਦੇਗੇ ਜਿਵੇਂ ਓਟੋ ਵਗੈਰਾ ਲੈਣਾ ਐ, ਓਦੀ ਓ ਵੀ ਬੁੱਕ ਹੋ ਜਾਂਦੀ, ਕੈਬ ਵਗੈਰਾ ਬੁੱਕ ਕਰਨੀ ਓ ਵੀ ਕਰ ਲੋ ਤੇ ਮੈਂਨ ਤੇ
ਮਹਾ ਮਤਲਬ ਕਿ ਹਾਂ ਸਿਸਟਮ ਤੇ ਅੱਛਾ ਹੈ ਈ ਏ, ਐਸੀ ਕੋਈ ਓ ਨੀ ਐ। ਪਰ ਓ ਹੋ ਜਾਂਦਾ ਨਾ, ਹਰ ਚੀਜ਼ ਦਾ ਦੇਖੋ ਫੈਦਾ ਵੀ ਏ, ਨੁਕਸਾਨ ਵੀ ਏ, ਹੁਣ ਹਰ ਕਿਸੇ ਨੇ ਆਪਣਾ ਦੇਖਣਾ ਹੈ ਕਿ ਕਿਵੇਂ, ਉਹਨੂੰ, ਉਹਨੂੰ ਕਿਵੇਂ ਈਜ਼ੀ ਲੱਗ ਰਿਹਾ ਕੋਈ ਕੰਮ ਕਰਨਾ, ਇਸਨੂੰ ਹੁਣ ਇੱਕ ਇਹ ਕਹਿ ਵੀ ਹੈ ਕਿ ਅਗਰ ਅਸੀਂ ਜਲੋ ਔਫਲਾਈਨ ਸ਼ੋਪਿੰਗ ਕਰਨੀ ਹਾਂ ਆਊਟਿੰਗ ਹੋ ਜਾਂਦੀ ਹੈ ਸਾਡੀ ਅਸੀਂ ਬਾਹਰ ਚੱਲੇ ਨਾ ਘੁੰਮ ਫਿਰ ਆਂਦੇ ਹਾਂ, ਕੁੱਝ ਖਾ ਪੀ ਆਦੇ ਹਾਂ ਥੋੜਾ, ਮਾਇੰਡ ਨੂੰ ਰਿਲੈਕਸ ਹੋ ਜਾਂਦਾ ਬੰਦਾ ਘਰ ਬਹਿ- ਬਹਿ ਕੇ, ਇਹਦਾ ਫਾਇਦਾ ਵੀ ਹੈਗਾ ਠੀਕ ਐ, ਇਸੇ ਕਰਕੇ ਮੈਂ ਥੋੜ੍ਹਾ ਦੇਖਣੀ ਆਂ ਕਿ ਚਲੋ ਫਲਾਈ ਨ ਕਰ ਆਉਂਦੇ ਆਂ ਕਦੇ- ਕਦੇ ਮੈਂ ਵੀ ਔਨਲਾਈਨ ਮੰਗਵਾ ਲੈਂਦੀ ਹਾਂ, ਜਿਦੋਂ ਮੇਰਾ ਮਨ ਨਾ ਹੋਵੇ ਬਾਜ਼ਾਰ ਜਾਂਦਾ ਆ ਜਿਵੇਂ ਕੰਮ ਬਹੁਤ ਹੁੰਦਾ ਹੈ, ਘਰਾਂ 'ਚ ਅੱਜ
ਹਾਂਜੀ, ਹੁਣ ਤਾਂ ਜਿਵੇਂ ਮੈਂ ਰੀਸੈਂਟਲੀ ਨਾ ਉਹ ਵੀ ਰੀਸੈਂਟਲੀ ਮੈਂ ਮੂਵੀ ਦੇਖਿਆ ਸੀ ਜਿ ਫੇਸ਼ੀਅਲ ਵਗੈਰਾ ਹੁੰਦੇ ਆ। ਤੇ ਉਹ ਵੀ ਅਸੀਂ ਘਰ ਬੁਲਾ ਕੇ ਕਰ ਸਕਦੇ ਹਾਂ, ਜਿਵੇਂ ਨੇਲਸ ਵੀ ਕਰਾਉਂਣੇ ਆ ਉਹ ਵੀ ਅਸੀਂ ਘਰ ਬੁਲਾ ਸਕਦੇ ਹ, ਨੀਜ਼ ਵਾਲਿਆਂ ਨੂੰ ਕਰਾਉਣ ਲਈ, ਮੈਨੀਕਿਓਰ ਪੈਡੀਕਿਓਰ ਕਰਾਉਣਾ ਹੈ ਉਹ ਵੀ ਅਸੀ ਅਸੀਂ ਘਰ ਕਰਾ, ਕਰਾ ਸਕਦੇ ਹਾਂ, ਹਾਂ ਜਿਵੇਂ ਅ ਬੋਡੀ ਲੇਜ਼ਰ ਹੁੰਦੀ ਹੈ ਨਾ, ਬੋਡੀ ਦੀ ਜੋ ਲੇਜਰ ਵਗੈਰਾ ਕਰਾਉਂਦੇ ਆ। ਹੇਅਰ ਰਿਮੂਵ ਕਰਨ ਵਾਸਤੇ ਤੇ ਬੋਡੀ ਲੇਅਰ ਲੇਜਰ ਵੀ ਘਰ ਹੀ ਹੋ ਜਾਂਦੀ ਆ ਬੁਲਾ। ਤੇ ਆ, ਇੱਕ ਐਪ ਹੈਗੀ, ਉਹਦੇ ਤੋਂ ਬੁਲਾਇਆ ਜਾਂਦਾ ਏ।
ਅੱਛਾ, ਮਤਲਬ ਕਿ ਉਹੀ ਹੈ ਨਾ, ਕਿ ਹੁਣ ਸਡ ਕੰਮ ਹਾਂ, ਹਰ ਕੰਮ ਹੀ ਔਨਲਾਈਨ ਹੋ ਗਿਆ ਹੈ।
ਹ ਸਭ ਕੰਮ ਔਨਲਾਈਨ ਹੁੰਦੇ, ਜਿਵੇਂ ਕੈਬ ਵਗੈਰਾ ਮੰਗਵਾਉਣੀਏ, ਜਿਵੇਂ ਅਸੀਂ ਕਿੱਥੇ ਹੁਣ ਸਾਡੇ ਘਰ ਨੀ ਹੈਗਾ ਕੋਈ, ਤੇ ਅਸੀਂ ਕੈਬ ਮੰਗਵਾ ਸਕਦੇ ਹਾਂ, ਉਹਦੇ 'ਚ ਬੈਠ ਕੇ ਜਾ ਸਕਦੇ ਹਾਂ। ਔਰ ਓਟੋ ਵੀ ਆ ਸਕਦਾ, ਸਾਡੇ ਨੀਅਰ ਬਾਏ ਜਿੰਨੇ ਵੀ ਆਟੋ ਹੈਗੇ ਆ, ਉਹਨਾਂ ਨੇ ਉਹ ਕੀਤੀ ਹੋਏਗੀ ਤੁਹਾਨੂੰ ਪਤਾ ਤਾਂ ਹੀ ਹੋਏਗਾ।
ਹਾਂਜੀ- ਹਾਂਜੀ, ਰੈਪੀਡੋ ਐਪ ਚੱਲਦੀ ਹੈ ਅੱਜ ਕੱਲ ਹਾਂਜੀ- ਹਾਂਜੀ। ਹਾਂਜੀ -ਹਾਂਜੀ, ਹਾਂ ਇਹ ਤੇ ਇਹਦਾ ਤੇ ਫਾਇਦਾ ਹੈਗਾ। ਹੁਣ ਜਿਵੇਂ ਸਾਡਾ ਘਰ ਦੇਖੋ ਨਾ ਨੂੰ ਦੂਰ ਪੈਂਦਾ, ਮੈਨੂੰ ਕਿਸੇ ਐਮਰਜੈਂਸੀ ਜਾਣਾ ਸੀ। ਕਾਰ ਨੂੰਣ ਦੇਖੋ ਸਕੂਟੀ ਦੇਖੀ ਪੈਟਰੋਲ ਨਹੀਂ ਸੀ, ਠੀਕ ਹੈ ਨਾ, ਤੇ ਫਿਰ ਜਾਣਾ ਵੀ ਜ਼ਰੂਰੀ ਸੀ। ਪੈਦਲ ਜਾਂਦੀ ਤੇ ਟੈਮ ਬੜਾ ਲੱਗਣਾ ਸੀ, ਫਿਰ ਉੱਪਰੋਂ ਗਰਮੀ, ਗਰਮੀ 'ਚ ਤੁਰਿਆ ਨੀ ਜਾਂਦਾ ਦੁਪਹਿਰ ਦਾ ਟਾਈਮ, ਤੇ ਫਿਰ ਮੈਂ ਵੀ ਓਨਲਾਈਨ ਹੀ ਫਟਾਫਟ ਬੁੱਕ ਕੀਤਾ। ਪੰਜ ਮਿੰਟ ਦੇ ਵਿੱਚ ਮਤਲਬ ਕਿ ਆ ਗਏ, ਤੇ ਸਾਨੂੰ ਪਿੱਕ ਕਰਨ ਤੇ ਅਸੀਂ ਚਲੇ ਗਏ। ਉਹੀ ਤੇ ਮੈਂ ਤੁਹਾਨੂੰ ਕਿਹਾ ਨਾ ਕਿ ਹਾਂ ਫਾਇਦਾ ਤੇ ਹੈਗਾ ਇਹਦਾ, ਚੀਜ਼ ਐਸੀ ਗੱਲ ਨਹੀਂ ਹੈ। ਫ਼ਾਇਦਾ ਬਹੁਤ ਹੈ। ਪਰ ਕਈ ਵਾਰੀ ਹੁੰਦਾ ਕਿ ਇੱਕ ਚੀਜ਼ ਤਾਂ ਚਲੋ ਬੰਦੇ ਨੂੰ ਕਦੀ- ਕਦੀ, ਕਦੀ ਕਦੇ ਤੇ ਚਲੋ ਹੋਈ ਜਾਂਦਾ, ਕਈ ਵੈਸ ਸਮਾਨ ਸਹੀ ਨੀ ਮਿਲਦਾ, ਕਦੀ ਮਿਲ ਜਾਂਦਾ, ਇਹ ਚੀਜ਼ ਤੇ ਹੁੰਦੀ ਬਸ। ਕੱਪੜਾ ਲੈਣਾ ਥੋੜਾ ਉਹ ਲੱਗਦਾ, ਕਿ ਮੈਂ ਕੱਪੜਾ ਨਹੀਂ ਖਰੀਦਦੀ ਉਹ। ਫਲਾਈਨ, ਔਨਲਾਈਨ ਸੋਰੀ ਤੇ
ਹਮ। ਹਾਂ ਆਪਣੀ- ਆਪਣੀ ਸਬਦੀ ਪਸੰਦ ਹੁੰਦੀ ਹੈ ਕਿ ਕਿਸੇ ਨੂੰ ਔਨਲਾਈਨ ਪਸੰਦ ਆ ਜਾਂਦਾ, ਕਿਸੇ ਨੂੰ ਔਫਲਾਈਨ ਜ਼ਿਆਦਾ ਸਹੀ ਲੱਗਦਾ। ਤੇ, ਸਭ ਦੀ ਆਪਣੀ- ਆਪਣੀ ਮਾਨੀਏ ਸਭ ਦੇ ਆਪਣੇ -ਆਪਣੇ ਵੱਖਰੇ -ਵੱਖਰੇ ਉਹ ਹੈਗੇ ਆ। ਸੋਚ, ਕਿ ਅਸੀਂ ਇਹ ਔਨਲਾਈਨ ਕਰਨੀ ਹੈ ਤੇ ਔਫਲਾਈਨ ਕਰਨੀ ਹੈ ਉਹ ਤੇ ਆਪਣੇ ਉਹਦੇ ਹਿਸਾਬ ਨਾਲ ਵੀ ਹੁੰਦਾ ਹੈ ਨਾ ਫਿਰ, ਧੰਦ ਆਉਂਦਾ ਜਿਆਦਾ, ਕਿਸੇ ਨੂੰ ਔਨਲਾਈਨ ਜ਼ਿਆਦਾ ਪਸੰਦ ਆਉਂਦਾ ਹੈ, ਬੈਸੇ ਤੁਸੀਂ ਸਹੀ ਕਰਦੇ ਹੋ ਤੁਸੀਂ ਦੋਨੋ ਚੀਜ਼ਾਂ ਕਰ ਲੈਂਦੇ ਹੋ ਔਨਲਾਈਨ, ਔਫ ਔਫਲਾਈਨ, ਇਹਨਾਂ ਦੋਨੋ ਦਾ ਵਾ ਨਾ ਉਹ ਵੀ ਪਤਾ ਲੱਗ ਜਾਂਦਾ ਹੈਏਗਾ ਕਿ ਜੋਨਾਂ ਚੋਂ ਜ਼ਿਆਦਾ ਕਿੜਾ ਸਹੀ ਏ ਤੇ ਕਦੀ- ਕਦੀ ਇਹ ਵੀ ਦੇਖਿਆ ਕਰੋ ਤੁਸੀਂ ਕਿ, ਔਫਲਾਈਨ ਜੋ ਹੈਗਾ। ਤੇ ਓਨਲਾਈਨ ਕਿਵੇਂ ਦਾ ਮਿਲ ਰਿਹਾ ਹੈ।
ਹਮ ਹ- ਹ ਹਾਂ, ਮੈਂ ਚੈੱਕ ਕਰਦੀ ਰੇਟ ਵਗੈਰਾ ਉਹਨਾਂ ਦਾ, ਉਹ ਸਭ ਕੁਝ ਦੇਖਦੀ ਹੁੰਨੀ ਆਂ।
ਹਾਂਜੀ ਚਲੋ ਫੇਰ ਠੀਕ ਏ ਮੈਂ ਤੁਹਾਨੂੰ ਕਰਦੀ
ਹਾਂਜੀ-ਹਾਂਜੀ।
ਠੀਕ ਏ ਸਸ ਰੀ ਕਾਲ ਸਸ ਰੀ ਕਾਲ
ਹਾਂ ਕਰ